ਲੋ
ਹੈਲੋ
ਸਸ ਸ੍ਰੀ ਕਾਲ।
ਸ ਕਾਲ ਭੈਣ ਜੀ।
ਸਸ ਸ੍ਰੀ ਕਾਲ ਹੋਰ ਕੀ ਹਾਲ ਏ?
ਠੀਕ ਐ।
ਹੋਰ ਕੀ ਕਰਦੇ ਪੇ?
ਬਸ ਚਾਹ ਪੀ ਕੇ ਭਾਂਡੇ ਮਾਂਜ ਕੇ ਹੱਟੀ ਸੀ ਮੈਂ ਕਿਹਾ ਭੈਣਜੀ ਨੂੰ ਕਾਲ ਕਰੀਏ।
ਅੱਛਾ, ਬੋਅ ਵਧੀਆ ਕੀਤਾ ਯਾਦ ਤੇ ਆਈ ਤੁਹਾਡੀ।
ਹਾਂ, ਹੋਰ ਤੁਸੀ ਕੀ ਕਰਦੇ?
ਕੁਛ ਨੀ ਮੈਂ ਵੀ ਲੱਗੀ ਸੀ ਚਾ, ਪਾਨੀ ਲੱਗੀ ਸੀ ਬਨਾਨ, ਕੱਪੜੇ ਧੋਤੇ ਸੀ ਕੇ ਤੈ ਲਗਾ-ਲਗਾ ਰੀ ਸੀਗੀ। ਤੇ ਹਾਂ ਤੇ ਬਾਰੀ-ਬੂਰੀ ਸਾਂਭੀਏ ਬੱਚਿਆਂ ਨੇ ਬਾਰੀ ਸਾਰੀ ਉਹ ਕੀਤੀ ਦੀ ਸੀ ਕੱਪੜਿਆਂ ਦੀ ਖਲੇਰੀ ਹੋਈ ਸੀ ਪਤਾ ਏ ਨੀ ਲੱਗਦਾ ਕੱਪੜੇ ਕਿਹੜੇ ਕੱਢਣੇ ਕਿਹੜੇ ਨਈ ਇਹਨਾਂ ਨੂੰ। ਪਤਾ ਈ ਨੀ ਲੱਗਦਾ ਏ ਬੱਚਿਆਂ ਨੂੰ।
ਹੂੰ ਬੱਚੇ, ਵੈਸੇ ਈ ਬੜਾ ਖਲਾਰਾ ਪਾਂਦੇ ਨੇ।
ਹਾਂ ਇੱਕ ਕੱਪੜਾ ਕੱਢਣਗੇ ਤੇ ਨਾਲ ਚਾਰ ਕੱਪੜੇ ਬਾਰ ਆ ਜਾਂਦੇ ਔਰ।
ਹਾਂ
ਹੂੰ
ਏਨੂੰ ਕੋ ਜਿਹੜੇ ਰੂਟੀਨ ਚ ਪਾਨੇ ਹੁੰਦੇ ਔਨੂੰ ਸਾਈਡ ਤੇ ਰੱਖਨ।
ਰੂਟੀਨ ਵਾਲੇ ਨੀ ਨਾ ਪਾਂਦੇ ਇਨ੍ਹਾਂ ਨੇ, ਨਵੇਂ ਪਾਣੇ ਨੇ।
ਹੂੰ
ਹਾਂ। ਮੈਂ ਉਈ ਤੇ ਇਨੂੰ ਕਹਿੰਦੀ ਪੀ ਆ ਵੀ ਮੈਂ ਕਆ ਜਿਹੜੇ ਨਵੇਂ ਪਾਲੇ ਕੱਪੜੇ ਆ ਉਹਨੂੰ
ਢੰਗਾਂ ਚ ਯਾ ਏਧਰ ਉਧਰ ਪਾਨ ਨੂੰ ਰੱਖ ਲੈ। ਤੇ ਜੇੜੇ ਡੇਲੀ ਯੂਜ ਵਾਸਤੇ ਉਹ ਵੱਖਰੇ ਰੱਖ ਲੈ ਕਹਿੰਦਾ ਨਈ ਇਹ ਵੀ ਮੈਂ ਪਾਣੇ ਐ।
ਹ ਹੂੰ।
ਫੇ ਪਏ-ਪਏ ਛੋਟੇ ਵੀ ਹੋ ਜਾਂਦੇ ਨੇ।
ਉਹ ਤਾਂ ਹੈ ਈ ਵਿਆਹ ਢੰਗ ਕਿਹੜਾ ਰੋਜ਼-ਰੋਜ਼ ਆਨੇ ਨੇ।
ਆ ਇਹ ਤੇ ਐ ਵੇ ਨਾਨੀ ਘਰ ਵੀ ਕੇੜਾ ਕਿਸ ਕਿਸੇ ਨੇ ਰੋਜ਼ ਜਾਣਾ ਸਾਲ ਬਾਦ ਜਾਣਾ ਹੁੰਦਾ ਬੱਚਿਆਂ ਨੇ ਟਿਊਸ਼ਨ ਜਾਣਾ ਹੁ ਕੱਪੜਾ 'ਤੇ ਨਵਾਂ ਤੋਂ ਨਵਾਂ ਚਾਈਦਾ ਈ।
ਚਾਈਦੇ ਨੇ ਹੋਰ ਚਾਵਾਂ ਪੀਲੀਆਂ ਤੁਸੀਂ?
ਨਈ ਬਣਾਨੀ ਅਜੇ ਮੈਂ ਕੱਪੜੇ- ਕੁਪੜੇ ਤੈਅ ਲਾ ਰਹੀ ਸੀਗੀ, ਖਲੇਰਾ- ਖਲੂਰਾ ਚੱਕ ਦੀ ਪਈ ਸੀ ਕੱਪੜਿਆਂ ਦਾ ਈ, ਕੱਪੜੇ ਜਿਅੜੇ ਧੋਤੇ ਸੀ, ਉਹ ਤੈਅ ਲਾਏ ਨੇ ਫੇਰ ਬਾਰੀ-ਬੁਰੀ ਸਾਂਭੀਏ!
ਜਿਹੜੇ ਨਈ ਪਾਣ ਵਾਲੇ ਸੀਗੇ, ਉਹ ਵੱਖਰੇ ਕੱਢੇ ਕੱਪੜੇ
ਠੀਕ ਐ।
ਸ਼ਰਟਾਂ ਵੱਖਰੀਆਂ ਕੀਤੀਆਂ, ਵਿੱਚੇ ਸਭ ਮਿਕਸ ਕੀਤੇ ਹੋਏ ਸੀ, ਲੋਵਰ, ਟੀ ਸ਼ਰਟ ਸ਼ਰਟ, ਸਭ ਵਿੱਚੇ ਮਿਕਸ
ਏਦਾਂ ਈ ਕਰਦੇ ਨੇ ਨਿਆਣੇ।
ਹਾਂ ਓ ਓਨਾ ਸਾਰੀ ਸੈਟਿੰਗ ਕੀਤੀ ਏ, ਹੁਣ ਵੇ ਨਾ ਉਦੋਂ ਅੱਜ ਕੀ ਕੀ ਕਾਲ ਇਨਾ, ਫਿਰ ਏਹੀ ਹਾਲ ਹੋ ਜਾਨਾ।
ਬੱਚਿਆਂ ਨੂੰ ਜਿੰਨਾ ਮਰਜੀ ਸਮਝਾ ਲੋ, ਕਰਨੀ ਆ ਆਪਣੀ ਮਰਜ਼ੀ ਆ।
ਹਾਂ ਪਗੜੀਆਂ- ਪਗੜੀਆਂ ਦਾ ਢੇਰ ਬੜਾ ਹੋ ਜਾਂਦਾ ਏਦਾ। ਪਗੜੀਆਂ, ਹਾਂ ਪਗੜੀ ਬੰਨੇਗਾ, ਬਸ ਪਗੜੀ ਕਿਆ ਹੋਇਆ, ਉਹ ਵੱਖਰਾ ਰੱਖਿਆ ਹੋਇਆ ਹੁਣ। ਕੀ ਕਰੇ, ਇੱਕ ਕੱਢਣੀ ਆ ਤੇ ਗੁੱਛਾ- ਮੁੱਛਾ ਕਰਕੇ ਅੰਦਰ ਵਾੜ ਦੇਣੀ।
ਹਮ, ਗੁਛਾ- ਮੁਛਾਂ ਨਾ ਨ ਤੈਅ ਲਵਾ ਕੇ ਛਾਬਸ, ਰਹਿਣ ਵਾਲਿਆ ਕਰ।
ਨਹੀਂ- ਨਹੀਂ ਕਰਦੇ ਈ ਆ ਉ ਟੈਮ ਈ ਨੀ ਨਾ। ਢੰਗ ਦੀ ਲੱਗਦੀ ਫੇਰ ਪੂਣੀ ਏਦੀ ਲਪੇਟ ਕੇ ਰੱਖ ਦਿੰਦਾ ਹੇ।
ਰੱਖ ਦਿੰਦੇ ਹੁਣ ਆ ਗਏ ਟਿਊਸ਼ਨੋ ਕੇ ਗ ਦੇ ਨੇ ਹਜੇ।
ਹਾਂਜੀ ਜਾਣਾ, ਛੇ ਵਜੇ ਦੀ ਟਿਊਸ਼ਨ ਨੇ। ਛੇ ਵਜੇ ਜਾਏਗਾ, ਫੇਰ ਦੂਜੇ ਸਤ ਵਜੇ ਦੂਸਰੀ ਟਿਊਸ਼ਨ ਐ, ਉਹ ਸਾਡ ਅਠ ਕੋ ਖਤਮ ਹੋਏਗੀ।
ਠੀਕ ਐ।
ਹਾਂ!
ਹੋਰ ਕੀ ਬਣਾ ਬੈਠੇ।
ਅੱਜ ਅਸੀਂ ਬਣਾਏ ਸੀ ਰਾਜਮਾਂ ਚਾਵਲ, ਉਹ ਵਾਲੇ, ਇਮਲੀ ਵਾਲੇ।
ਅੱਛਾ, ਇਮਲੀ ਪਾ ਕੇ, ਸਾਡੀ ਭੂਆ ਵੀ ਇ ਬਣਾਦੀ ਨਾ, ਉਹ ਇਮਲੀ ਪਾ ਕੇ ਪਹਿਲਾਂ ਉਬਾਲ ਲੈਂਦੀ ਆ। ਫਿਰ ਬਾਅਦ ਵਿੱਚ ਇਬਲੀ ਪਾ ਦਿੰਦੀ ਐ।
ਨਈ- ਨਈ ਅਸੀਂ ਇਮਲੀ ਦੂਜੀ ਤਰ੍ਹਾਂ ਪਾਂਦੇ ਨਾ। ਪਿਆਜ, ਲਸਣ, ਅਦਰਕ ਮਸਾਲਾ ਨੂੰ
ਕਿ ਫੇਰ ਈ ਪਾਨੇ ਆ।
ਕੱਦੂਕਸ ਕਰ ਲਿਆ, ਤੇ ਉਹਦਾ ਮਸਾਲਾ ਬਣਾ ਲਿਆ। ਲੂਣ, ਮਰਚ, ਮਸਾਲਾ ਜੋ ਪਾਣਾ, ਟਮਾਟਰ ਨੀ ਨਾ ਪਾਣੇ ਫਿਰ।
ਅੱਛਾ ਟਮਾਟ ਰ ਨੀ ਪਾਣੇ, ਉਹਦੀ ਜਗਾ ਤੇ ਇੰਮਲੀ ਪਾ ਦੇਣੀ ਆ।
ਉਦੀ ਜਗ੍ਹਾ ਤੇ ਇਮਲੀ ਰਾਜਮਾਂ ਦੇ ਵਿੱਚ ਈ ਪਾ ਦੇਣੀ, ਮਸਾਲੇ ਦੇ ਵਿੱਚ ਨੀ ਇਮਲੀ ਦੇ ਓਦੇ ਵਿੱਚ ਕੁੱਕਰ ਚ ਪਾ ਦੇਣੇ ਨੇ ਪਾਣੀ ਓਦਾ ਇਮਲੀ ਦਾ।
ਅੱਛਾ।
ਤੇ ਪਾ ਕੇ ਫੇਰ ਉਸ ਤੋਂ ਬਾਦ ਓ ਕੀ ਕੈਂਦੇ ਨੇ ਦੋ ਤਿੰਨ ਸੀਟੀਆਂ ਦਵਾ ਲੋ।
ਸੀਟੀਆਂ ਬਣਾਣੀਆਂ ਬਾਦ ਇਚ।
ਹੋਰ ਤੜਕਾ ਲਗਾ ਕੇ ਨਾ, ਜਿਵੇਂ ਅ ਪਿਆਜ ਕੱਦੂਕਾਸ ਕਰ ਲਿਆ ਅਦਰਕ, ਲਸਣ ਵਿੱਚੇ ਈ ਕੁੱਟ ਲਿਆ। ਤੇ ਭੁੰਨ ਲਿਆ ਓਨੂੰ ਭੁੰਨ ਕੇ ਲੂਣ, ਮਰਚ ਜੇੜਾ ਪਾਂਦੇ ਨੇ ਓ ਸੀ ਮਸਾਲ ਓਦੇ ਵਿੱਚ, ਤੇ। ਪਾ ਕੇ ਫੇਰ ਜੇੜਾ ਕੁੂਕਰ ਚ ਤੜਕਾ ਪਾ ਦੱਨੇ ਆਂ ਅਸੀਂ ਰਾਜਮਾਂ ਦੇ ਵਿੱਚ। ਹਾਂ ਤੇ ਨਾਲ ਈ ਅਸੀਂ ਇਮਲੀ ਦਾ ਪਾਣੀ ਵੀ ਸੁੱਟ ਦੇਣਾ।
ਫੇਰ ਇੱਕ ਦੋ ਸਿਟੀ ਦਵਾ ਲੋ ਤੜਕਾ ਵਿੱਚ ਥੋੜਾ ਧੱਸ ਜੰਦਾ ਏਆ।
ਅੱਛਾ-ਅੱਛਾ, ਮਰਜੀ ਐ ਮਤਲਬ।
ਹਾਂ, ਨਈਂ ਪਰ ਬਣਦੇ ਸੁਆਦ ਏ।
ਹੂੰ।
ਓ ਬਣਾਏ ਸੀ ਅੱਜ, ਹਾਜੀ।
ਮੈਂ ਕਿਆ ਸੀਟੀ ਨਾ ਮਰਾਓ ਓਦਾਂ ਰਿੱਜੇ ਦਵਾ ਲੋ ਤਾਂ ਵੀ ਚੱਲੂ।
ਨਈਂ-ਨਈਂ ਸੀਟੀ ਦਵਾ ਲੋ ਥੋੜਾ ਜਾ ਧੱਸ ਜਾਂਦੇ ਨੇ ਵਿੱਚ।
ਹੂੰ।
ਇੱਕ ਦਵਾ ਲੋ, ਦੋ ਯਾਂ ਦਵਾ ਲੋ ਇੱਕ ਧੁਆ ਲੋ ਇੱਕ ਜਲਦੀ ਫਟਾਫਟ ਹੋ ਜਾਂਦਾ ਓਵੇਂ ਦੀ ਟੈਮ ਲਗਦਾ। ਹੋਰ ਤੁਸੀਂ ਕੀ ਬਨਾਏਆ ਅੱਜ?
ਅੱਜ ਮੈਂ ਆਲੂ ਬੜੀਆਂ ਬਣਾਈਆਂ ਸੀ।
ਅੱਛਿਆ ਓ ਸੋਇਆ ਬੀਨ ਦੀਆਂ ਬੜੀਆਂ ਜੇੜੀਆਂ ਹੁੰਦੀਐ
ਮਾਨ-ਤਾਨ ਦੀ।
ਅੱਛਿਆ, ਬੱਚੇ ਖਾ ਲੈਂਦੇ ਨੇ ਤੁਆਡੇ?
ਬੱਚੇ ਤਾਂ ਨੀ ਖਾਂਦੇ ਓ ਓਨੇ ਆਲੂ ਨੀ ਖਾਨੇ। ਆਲੂ ਨੀ ਖਾਣੇ, ਭਿੰਡੀ ਖਾਣੀ ਐ, ਪੇਠਾ ਕੱਦੂ ਖਾਣਾ ਤਰੀ ਨਾ ਲਾ ਲਾ ਕੇ ਖਾਦੀ ਰੋਟੀ।
ਫੇਰ ਰਾਜਮਾ ਲੈ ਜਾਣੇ ਸੀ ਮੇਰੇ ਕੋਲੋਂ।
ਭੇਜ ਦੇਨੇ ਸੀਗੇ, ਫੋਨ ਕਰਕੇ ਪੁੱਸ਼ ਲੈਣਾ ਸੀ ਭੈਣ ਜੀ ਕੀ ਬਣਾਏਆ?
ਹਾਂ ਰਾਜਮਾਂ ਲੈ ਜਾਂਦੇ ਸਗੋਂ, ਮੇਰੇ ਕੋਲੋ ਲੈ ਜਾਂਦੇ। ਪੁੱਤਰ ਖਾ ਲੰਦਾ ਤੁਆਡਾ।
ਹਾਂ। ਨਈਂ ਕੋਈ ਨੀ ਕੱਲ ਸੈਚਰਡੇ ਨੂੰ ਕਲ ਦੇਖਦੇ ਆ ਕੁਸ਼।
ਅ ਤਿੰਨ ਦਿਨ ਹੋ ਗਏ ਨੇ ਮਗਰ ਪਿਆ ਦਾ ਸੀ ਰਾਜਮਾਂ ਬਣਾਓ ਰਾਜ ਬਣਾਓ ਉਸੇ ਨੇ ਭੁੱਲ ਜੰਦੀ ਸੀ ਰਾਤੀ, ਭਿਓਂ ਭਿਓਨੇ।
ਓਹੀ ਨਾ ਭੁੱਲ ਜੰਦੇ ਆਂ।
ਹਾਂ ਫੇਰ ਓ ਰਾਤੀ ਏਨੇ ਯਾਦ ਦੁਆਏਆ। ਏਨੇ ਰਾਤੀ ਯਾਦ ਦੁਆਏਆ ਕੇਂਦਾ ਮੰਮਾ ਰਾਜਮਾ ਖਾਣੇ ਐ ਕੱਲ ਫੇ ਮੈਨੂੰ ਤਾਂ ਯਾਦ ਆਏਆ ਮੈਂ ਕਿਆ ਧਰ ਦਿੰਨੀ ਆ।
ਹਾਂ, ਸਵੇਰੇ ਭਿਓਂ ਫੇਰ ਓ ਚੀਜ ਨੀ ਬਣਦੀ। ਫੇਰ ਸੋਡਾ ਪਾਣਾ ਪੈਂਦਾ ਵਿੱਚ।
ਹੂੰ।
ਹੂੰ, ਸੋਡੇ ਬਿਨੇ ਸੋਡੇ ਤੋਂ ਈ ਸਵਾਦ ਲੱਗਦੇ ਨੇ।
ਹਾਂਜੀ-ਹਾਂਜੀ।
ਅੱਜ ਨੀ ਧੋਤੇ ਹੁਣ ਕੱਲ ਤੋਂਵਾਂਗੇ। ਹੁਣ ਕੱਲ ਛੁੱਟੀ ਐ ਨਾ ਇਹਨੂੰ ਸਕੂਲ ਦੀ ਬੇਟੇ ਨੂੰ।
ਕੱਲ ਸਹਿਚੜਡੇ, ਹਾਂ।
ਤੁਹਾਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਸਕੂਲ ਨੀ ਨਾ ਜਾ ਰਹੇ ਹਜੇ।
ਸਾ, ਕੱਲ ਛੁੱਟੀਐ ਨਾ ਫ ਕੱਲ ਨੁ ਮੈਂ ਕਿਹਾ ਚਲੋ ਯੂਨੀਫਾਰਮ ਵੀ ਧੁੱਪ ਜੇਗੀ। ਫੇਰ ਕੱਲ ਈ ਤੋਂ ਲਾਂ ਗੀ, ਹੁੰ।
ਠੀਕ ਆ। ਹੁੰ, ਹ
ਹੋਰ, ਵੈਸੇ ਕੱਪੜੇ ਕੋਈ ਜ਼ਿਆਦ ਦਾ ਨੀ ਐ, ਇੱਕ ਦੋ ਵੀ ਕੱਲ ਤੋਂਤੇ ਸੀ।
ਅੱਛਾ, ਆਹ ਰੋਜ਼ ਰੋਜ਼ ਧੋ ਦੋ ਤੇ ਫੇਰ ਕੱਪੜੇ ਜਿਆਦਾ ਨੀ ਹੁੰ ਤੇ ਫੇਰ ਟੇਰ ਦੋ ਚਾਰ ਦਿਨ ਲਾ ਲੋੋ ਫੇਰ ਤਾਂ ਟੇਰ ਨਿਕਲ ਹੀ ਆਂਦੇ ਨੇ।
ਮੈਂ ਕਹਿ ਚੱਲ ਕੱਲ ਯੂਨੀਫੋਮ ਵੀ ਫੇਰ ਇੱਕੋ ਵਾਰੀ ਮਸ਼ੀਨ ਚੀ ਧੋ ਲਾਂਗੇ
ਹੁੰ, ਹੁੰ, ਹੁੰ, ਐ ਤੇ ਹੈ ਈ ਐ।
ਆਪਾਂ ਵੀ ਲਾ ਲਾਂਗੇ ਇਹ ਵੀ ਲਾ ਦੇਣਗੇ
ਹੋਰ ਸੁਣਾਓ?
ਬਸ ਅਸੀਂ ਵੀ ਚਾਹ ਚੂ ਪੀ ਕੇ ਬਸ ਵਿਹਲੇ ਹੋਏ ਸੀ। ਠੀਕ ਚੱਲ ਬੇਟੇ ਨੂ ਮੈਂ ਟਿਊਸ਼ਨ ਚੱਲ ਜਾ, ਟਿਊਸ਼ਨ ਨੀ ਜਾਣਾ ਜਿਨ ਤਕ ਸਕੂਲ ਕੰਮ ਨੀ ਕਰਾਂਦੇ ਉਨੀੇ ਦੇਰ ਆਪਾਂ ਟਿਊਸ਼ਨ ਨਹੀਂ ਜਾਂਗੇ।
ਤੇ ਕੰਮ ਥੋੜ੍ਹੀ ਹੁਣ ਉਹਨਾਂ ਨੇ ਕਰਵਾਣੈ, ਕਹ ਹੁਣ ਤੇ ਕੰਮ ਹੁਣ ਤੇ ਉਹਨਾਂ ਨੇ ਟੈਸਟ ਵਗੈਰਾ ਲੈਣ
ਨਹੀਂ ਨਹੀਂ ਸਾਡੇ ਸਕੂਲਾਂ ਚ ਪਹਿਲੇ ਈ ਟੈਸਟ ਹੋ ਗਏ ਸੀਗੇ।
ਨਹੀਂ ਹੁਣ ਟੈਸਟ ਜੇ ਹੋ ਤੇ ਗਏ ਆ ਹੁਣ ਦੁਬਾਰਾ ਫੇਰ ਆਣਾ ਆ ਉਹ ਡੇਟ ਸ਼ੀਟ ਆਈ ਦੀ ਨਾ ਸਾਡੇ ਬੱਚਿਆਂ ਦੀ ਵੀ, ਤੇ
ਪਹਿਲੇ ਹੋ ਗਏ ਨੇ ਪੇਪਰ ਸੈਕਿੰਡ ਟਰਮ ਦੇ
ਆਹੋ ਸਾਡੇ ਵੀ ਹੋ ਗਏ ਪੀ-ਟੀ-ਐਮ ਵੀ ਹੋ ਗਈ, ਪੀ-ਟੀ-ਐਮ ਵੀ ਹੋਈ ਸੀ ਪੀ-ਟੀ-ਐਮ
ਹੋਣੀ ਆ, ਕੱਲ ਪੀ-ਟੀ-ਐਮ ਈ ਐ ਨਾ ਉਹਨਾਂ ਦੀ
ਅੱਛਾ, ਨਹੀਂ ਸਾਡੇ ਤੇ ਬੱਚੇ ਚਿਆਂ ਦੀ ਪੀ-ਟੀ ਪਹਿਲੇ ਟੈਸਟ ਹੋਏ ਨੇ ਟੈਸਟ ਤੋਂ ਬਾਅਦ ਪੀ-ਟੀ-ਐਮ ਹੋਈ ਫੇਰ ਛੁੱਟੀਆਂ ਪਈਆਂ।
ਹਾਂ, ਉਹ ਟੈਸਟ ਦੂਜੇ ਹੁੰਦੇ ਨਾ। ਉਹ ਟੈਸਟ ਇਹਨਾਂ ਦੇ ਨੀ ਲੈਂਦੇ ਹਾਂ ਉਹ ਨਹੀਂ ਲੈਂਦੇ ਇਹਨਾਂ ਦੇ ਸਕੂਲ ਪੇਪਰ ਹੀ ਹੋਏ ਨੇ ਸਿੱਧਾ
ਅੱਛਾ-ਅੱਛਾ, ਸਿੱਧਾ ਤੁਹਾਡੇ ਪੇਪਰ ਸਾਡੇ ਤੇ ਪਹਿਲੇ ਰਿਵੀਜ਼ਨ ਕਰਵਾਉਂਦੇ ਨਾ ਬ
ਨਹੀਂ ਨਹੀਂ ਉਹ ਨਹੀਂ ਤਾਂ ਸਾਡੇ ਵਿੱਚ ਹੀ ਜਿਵੇਂ ਪੜਾਂਦੇ ਪੜਾਂਦੇ ਈ ਟੈਸਟ ਲੈ ਲੈਂਦੀਆਂ ਨੇ ਨਾਲ ਦੀ ਨਾਲ
ਹਾਂ, ਏਦਾਂ ਈ ਐ ਨਾ ਇਹਨਾਂ ਦੇ ਵੀ ਏਦਾਂ ਈ ਐ।
ਬਸ ਹੁਣ ਸੈਕਿੰਡ ਟਰਮ ਦੀ ਪੜ੍ਹਾਈ ਸ਼ੁਰੂ, ਹਾਂ
ਹਾਂ ਹੁਣ ਸਾਡੇ ਬੱਚਿਆਂ ਦੀ ਵੀ ਸੈ ਕਿੰਡ ਦੀ ਟਰਮ ਦੀ ਪੜਾਈ ਸ਼ੁਰੂ ਹੋ ਜਾਨੀ ਕਿਉਂ ਏ ਪੜਾਈ ਖਤਮ ਹੋ ਗਈ ਤੇ ਛੁੱ ਛੁੱਟੀਆਂ ਤੋਂ ਬਾਦ ਹੁਨ ਨਵੀ ਤੋਂ ਸ਼ੁਰੂ ਹੋਏਗੀ ਨਾ। ਨਵੀ ਨੋਟਬੁੱਕਾਂ ਲੱਗਨਗੀਆਂ। ਨੋਟਬੁੱਕਾਂ ਐ ਕੰਮ ੳਹ ਨੀ ਨਾ ਹੈ ਰਫ ਹੋ ਗਈਆਂ, ਹੁਨ ਨਵੀਆਂ ਲਵਾਓ
ਨਈ ਅਸੀ ਤਾਂ ਵਿੱਚੇ ਈ ਕਰ ਲੈਂਨੇ ਆਂ। ਪਹਲਾਂ ਕੈਂਦੇ ਸੀ ਹੁਨ ਏਨਾਂ ਦੇ ਸਕੂਲ ਇੱਕ ਦੋ ਲੇਡੀਜ਼ ਬੋਲੀਆਂ ਨਾ ਤੇ ਹੁਨ ੳ ਕੋਪ ਤੇ ਅੱਧੀ ਜੇ ਜਾਦਾ ਰੈ ਗਈ ਨਾ ਅੱਧੀ, ਫੇਰ ਅਸੀ ੳਸ ਚ ਈ ਕਰਾ ਦੈਨੇ ਆ ਹੁਨ
ਅਸੀ ਅਸੀ ਪਤਾ ਕੀ ਐ ਅਸੀ ਨੋਟਬੁੱਕਾਂ ਪਰ ਏਨਾਂ ਦੇ ਸਕੂਲ ਦੀਆਂ ਵੀ ਨੋਟਬੁੱਕ ਕਾ ਈ ਆਂ ਲੱਗੀ ਦੀਆਂ ਤੇ ਹਾਂ ਤੇ ਅਸੀ ਕੀ ਕਰਦੇ ਆਂ ਨੋਟਬੁੱਕਾਂ ਹੁਨ ਲੈਂਦੇ ਈ ਨੀ ਡੇਲੀ ਹੁਨ ਲੈਂਦੇ ਨੀ ਕੱਲੀਆਂ ਬੁੱਕ ਕਾਂ ਲੈ ਲੈਂਨੇ ਆਂ ਤੇ ਡੈਰੀ ਲੈਂਨੇ ਆ ਤੇ ਅਸੀ ਨੋਟਬੁੱਕ ਲੈਂਦੇ ਈ ਨੀ। ਅਸੀ ਹੁਨ ਮਨਾ ਕਰ ਦੇਨੇ ਆਂ ਜਿਦੇ ਕੋਲ ਨੋਟਬੁੱਕ ਕਾਂ ਲੈਂਦੇ ਨੇ ਲੈਨ ਜਾਈਦਾ ਨਾ, ਹਾਂ ਅਸੀ ਅਸੀ ਹੁਨ ਮਨਾ ਕਰ ਦਿੱਤੀ ਦੀ ਏ। ਮੈਂ ਕੈਆ ਅਸੀਂ ਨੀ ਲੈਨੀ।
ਹੂੰ
ਅਸੀ ਗਿਨ ਲੈਂਨੇ ਆ ਕਿੰਨੀਆਂ ਨੋਟ ਬੁੱਕਾਂ ਲੱਗਦੀਆਂ ੳਸ ਸਾਬ ਨਾਲ ਫੇਰ ਲਿਆ ਦਈ ਦੀ ਬੱਚੇਆਂ ਨੂੰ। ਨੋਟਬੁੱਕਾਂ ਈ ਨਾਲ ਏਨੀ- ਏਨੀਆਂ ਮੇਂਗੀਆਂ ਲਾਈਆਂ ਹੁੰਦੀਆਂ ਵੇ
ਏ ਤਾਂ ਹੈ।
ਹਾਂ
ਸਿਧਾ ਬਾਜਾਰੋਂ ਬੰਦਾ ਅਪਣੇ ਸਾਬ ਨਾਲ ਲੈਂਦਾ ਏਨਾਂ ਨੇ ਅਪਣੇ ਸਾਬ ਦੇਨੇ ਸਕੂਲ ਅਲਯਾ ਨੇ।
ਏਨਾਂ ਨੇ ਪੂਰੇ- ਪੂਰੇ ਬੰਡਲ ਦੇ ਦੇਨੇ ਚੱਕ ਕੇ।
ਅਸੀ ਆਪ ਨੀ ਲੈਂਦੇ, ਪੇਲਾਂ ਲੈਂਦੇ ਸੀ ਹੁਨ ਅਸੀ ਵੀ ਆਪੇ ਲੈ ਅਨੇ ਆ, ਬੁੱਕਸ ਲੈ ਲੀ ਦੀਆਂ ਕਾਪੀਆਂ ਅਸੀ ਕੈਨੇ ਬਾਹਰੋਂ ਲਲਾਗੇ ਅਸੀ।
ਅਸੀ ਵੀ ਏਦੀ ਕਰਦੇ ਸੀ ਪੈਲੇ ੲਦੀ ਲੈ ਲੈਂਦੇ ਸੀ, ਨੋਟਬੁੱਕਾਂ ਵੀ ਲੈ ਲੈਨੀਆਂ, ਬੁੱਕ ਵੀ ਲੇਲ ਲੈਨੀ ਫੇਰ ਬਾਦ ਚੋਂ ਕਿਸੇ ਪੇਰੈਸ ਨੇ ਦੱਸਿਆ ਵੀ ਤੁਸੀ ਏਦਾਂ ਕਰਆ ਕਰੋ ਵੀ ਅਸ ਅਸੀ ਵੀ ਏਦਾਂ ਈ ਕਰਨੇ ਆ ਤੇ ਮੈਂ ਕੇਆ ਫੇਰ ਸਕੂਲ, ਹਾਂ ਤੇ ਮੈਂ ਫੇਰ ਕੇਆ ਮੈਂ ਕਿਆ ਸਕੂਲ ਆਲੇ ਅਲਾਊਡ ਕਰ ਲੈਂਦੇ ਨੇ, ਕੇੰਦੀ ਹਾਂ ਕੁ ਕੁਛ ਨੀ ਕੇੰਦੇ ਉਪਰ ਹਾਂ ਕੈੰਦੀ ਉਪਰ ਤੁਸੀ ਕਵਰ ਚੜ ਜਾਨਾ ਤੇ ਮੋਏਆ ਪਤਾ ਲੱਗਦਾ ਕਿਸੇ ਨੂੰ ਕੀ ਨੋਟਬੁੱਕ ਹੈਗੀ ਹੈ ਕਿੱਦਾਂ ਦੇ ਵੇ। ਮੈਂ ਕਿਆ ਏ ਤੇ ਹੈ ਈ। ਅਸੀ ਵੀ ਫੇਰ ਏਦਾਂ ਹੀ ਹੁਨ ਸ਼ੁਰੂ ਕਰ ਦਿੱਤਾ ਸੀਗਾ ਸਾਹੇਬ ਸਾਡਾ ਉਹ ਕੀ ਕੇੰਦੇ ਨੇ ਕਾਕਾ ਸਾਡਾ ੳ ਹੈਗਾ ਸੀ ਨਾ ਕੀ ਕੇੰਦੇ ਨੇ ਪੰਜਵੀਂ ਖਰੇ ਚ ਸੀਗਾ। ਤਾਂ ਕਰਕੇ ਅਸੀ ਮਤਲਬ ਪਤਾ ਲੱਗਾ ਸੀ ਸਾਨੂੰ।
ਹੂੰ
ਹੂੰ ਹੂੰ।
ਹੋਰ
ਬਸ ਵਧੀਆ। ਤੁਸੀ ਸੁਨਾਓ?
ਹੂੰ ਬਸ ਠੀਕ ਐ। ਚਲੋ ਚੰਗਾ, ਪੀਓ ਚਾਵਾਂ ਤੁਸੀ।
ਹਾਂ ਚਲੋ ਠੀਕ ਏ।